ਹੈਲੋ। ਹੈਲੋ ਹਾਂਜੀ।
ਾਂ ਜੀ।
ਆਾਰੀ ਬਾਜ਼
ਹਨ ਨਾ ਜੀਓ ਨੇੈਟਵਰਕ ਇਸ਼ੂ ਹੈ।
ੈਟਵਰ ਇਸ਼ੂ ਹੈ।
ਹੈਲੋ
ਹਾਂਜੀ ਹਾਂਜੀ।
ਜੋੋਰ ਕੇ ਬੋਲੋ ਨਾ। ਰੋਡਾ।
ਹਾਂ ਮੈਂ ਤੇ ਬੋਲ ਰਿਹਾ ਮੈਂ ਕੋਥ ਨੈਟਵਕ ਇਸ਼ੂ ਹੈਗਾ।
ਆਹੋ ਮਸ ਹੀ ਉਹ ਕਾਲ ਬ ਮਿਲਦੀ ਆ ਬ ਟਾਈਮ ਲੱਗਦਾ ਐਪ ਖੋਲਣ ਚ।
ਕੋਈ ਗੱਲ ਨਹੀਂ ਕੋਈ ਗੱਲ ਨਹੀਂੀ ਬਹੁਤ ਵਧੀਆ ਹੱਸ। ਰੋਟੀ ਮੈਂ ਖਾ ਗਿਆ ਸੀ ਪਹਿਲਾਂ ਹੀ ਸੱਤ ਸਾਡੇ ਸੱਤ ਸਾਡੇ ਸੱਤ ਖਾ ਲਈ ਸੀ ਫੁਲਕਾ ਤੇ ਮੂਣ ਦੁੱਧ ਲੈਣਾ ਬਸ। ਕੱਟਾ ਲਗਾ ਕੇ ਰੱਖਣ ਲੱਗਾ ਤੇ ਦੁੱਧ ਲੈ ਕੇ ਸੌਣ ਲੱਗਾ ਬਸ ਅਜ ਮਾਪਾ ਲਿਆ ਰਹੇ ਸੀ ਨਾ ਨਵੇਂ ਕੋਈ ਪਰਦੇਣੇ ਥੱਲੇ ਦੀ ਚਾਦਰਾਂ ਆਈਆਂ ਨੇ। ਵੀਹ ਮਿੰਟ ਉੱਥੇ ਲੱਗ ਗਏ ਅੰਦਰ ਹੀ। ਗੁਰਦੁਆਰੇ ਅਸੀਂ ਚਦਰਾਂ ਨਵੀਆਂ ਲਿਆ ਆ ਨੇ ਨਾ ਹਰਜੀਤ ਸਿੰਘ ਲਿਆਏ ਨੇ ਪਤਾ ਕਿਥ। ੱਠੋਂ। ਪਾਣੀ ਉੱਥੋਂ ਪਾਣੀ ਪੱਤੋਂ ਕਿੱਥੋਂ ਲਿਆਏ ਨੇ। ਤੇ ਉਹ ਕਹਿੰਦੇ ਵੀ ਕਾਫੀ ਦਿਨ ਹੋ ਕਹਿੰਦੇ ਇੰਜੇ ਪੈਕਟ ਦਾ ਪੈਕਟ ਇੰਜੇ ਪਿਆਇਆ ਬਈ ਵੀ ਜੀ ਲਗਾਓ ਇਹਨੂੰ ਫਿਰ ਲੈ ਕੇ ਆਏ ਸੀ ਉਹ ਫੀਤਾ ਉਹਫੀਤਾ ਲਿਆ ਕੇ ਨਾ ਆਪਿਆ ਨੇ ਨਪ ਦੇ ਵਿੱਚ ਕਹਿੰਦੇ ਸਾਰਾ ਨਪ ਕੇ ਫਿਰ ਸਵੇਰੇ ਇੱਕ ਵਾਰੀ ਫਿਰ ਬੁਲਾਇਆ ਇਹਨੂੰ ਬੀ ਜੀ ਫਿਰ ਸਵੇਰੇ ਫਿਰ ਵਾਰੀ ਫਿਰ ਕਰਨਗੇ ਫ ਸਵੇਰੇ ਕਹਿੰਦੇ ਕਟਿੰਗ ਕਰਕੇ ਇਹਨੂੰ ਤੇ ਸੀਣਾ ਲਗਵਾ ਦਿੰਦੇ ਹਾਂ ਦੇ ਦਿੰਦੇ ਹਾਂ ਦੁਕਾਨਦਾਰ ਨੂੰ ਵੀ ਸੀ ਦੇਣ ਨੂੰ ਹੋਕੇ ਕਹਿੰਦੇ ਜੇ ਪਈਆਂ ਨੇ ਕਾਫੀ ਟਾਈਮ ਤ ਨਾ ਕਾਫੀ ਮੇਕਲ ਵੀਹ ਬਾਈ ਦਿਨ ਹੋ ਗ ਜ਼ਿਆਦਾ ਹੀ ਹੋ ਕਹਿੰਦੇ ਲਿਆ ਕੇ ਇੱਥੇ ਗੁਰਦੁਆਰੇ ਇਦੇ ਹਾਂ ਥੋੜੀ ਵਧੀਆ ਵਧੀਆ ਲਿਆਏਨ ਨੇ।
ਹਮ।
ਹਰਜੀਤ ਸਿੰਘ ਲਿਆਏ ਨੇ ਆਪਣੇ ਕੋਲੋਂ। ਦੋ ਤਰ੍ਹਾਂ ਦੇ ਸੈਟ ਪਏ ਇਹਨੂੰ ਪਤਾ ਪੁੱਛ ਾਂਗਾ ਮੈਂ ਦੋ ਤਰਨ ਦੇ ਘੜੇ ਹੈਗੇਏ ਨੇ ਇੱਕ ਤੇ ਵੇਖਿਆ ਮੈਂ ਦੂਜਾ ਕੋਰ ਪਿਆ ਪਤਾ ਨ ਦੋ ਕਿਉਂ ਲੈ ਆਏ ਨੇ ਕਿਸ ਹਿਸਾਬ ਨਾਲ ਲੈ ਆਏ ਨੇ ਮੈਂ ਸਮਝ ਨ ਆ ਰਹੀ ਅਲੱਗ ਜਗ੍ਹਾ ਪਤਾ ਹੋਈ। ਚਲੋ ਪਿੱਛ ਆਗੇ ਨਾਣ ਸਵੇਰੇ ਕਟਿੰਗ ਕੁਟਿੰਗ ਕਰਨੀ
ਅੱਛਾ।
ਸਵੇਰੇ ਫਿਰ ਮੈਂ ਥੋੜ੍ਹਾ ਟਾਈਮ ਲੱਗੇਗਾ ਨਹੀਂਿਰ ਮੈਂ ਤਾਂ ਨਿਕਲ ਆਵਾਂਗਾ ਜਾਂ ਦੁਬਾਰਾ ਬੁਲਾਉਣਗੇਨੂੰ ਦਸ ਵਜੇ ਤੁਸੀ। ਇੱਕ ਵਾਰੀ ਕਰਨ ਵਾਸਤੇ ਠੀਕ ਸਾਰਾ। ਹੋਰ ਰੋਟੀ ਖਾ ਲਈ ਤੁਸੀਂ।
ਹਮ ਖਾ ਦੀ ਪੇ ਜਿੱਦ ਕੀਤੀ ਸੀਗੀ ਕੁਛ ਬਣਾ ਦੋ ਬਣਾ ਦੋ ਫੇਰ। ਬ੍ਰੈਡ ਲੈ ਆ ਆ ਆਲੂ ਬੁਆਇਲ ਕੀਤੇ ਬ੍ਰੈਡ ਰੋਲ ਬਣਾਏ ਇਹਨਾਂ ਨੇ ਖਾਧੇ ਨੇ ਸ ਜੀ।
ਹਮ। ਉਹ ਬੱਚਾ
ਭੁੱਖ ਭੁੱਖ ਹੈ ਨ ਸੀ ਐਨੀ ਉਹ ਕਹਿੰਦੇ ਬਜ਼ਾਰੋਂ ਕੁਛ ਲੈ ਕੇ ਮੈਨੂੰ ਬਾਜ਼ਾਰ ਦਾ ਕੀ ਖਾਣਾ ਭ ਹੀ ਬ ਆ ਸਾਰੇ ਖਾ ਲਓ
ਹਮ ਨਹੀਂ ਉਹਨੂੰ ਪਤਾ ਨਾ ਮੈਂ ਕਿਹਾ ਬਈ ਮੇਰੀ ਜਿੱਦ ਪੂਰੀ ਹੋ ਜਾਂਦੀ ਹੈ ਉੱਥੇ ਜਿੱਦ ਕਰ ਲੈਂਦਾ ਉਹ
ਮੋਨਾ ਪੋਲ ਦੀ ਪਤਾ ਨੀ ਕਿਹੜੀ ਗੇਮ ਲੈ ਆ ਉਹਦੇ ਚ ਕੀ ਹੈ ਬਿਜਨਸ ਆ ਰ ਹੈਗੀ ਇਹ ਗੇਮ ਮਿਲੀਅਨਸ ਮਿਲਦੇ ਨੇ ਕੀ ਹਿਸਾਬ ਕੀ ਸਮਝ ਆਉਂਦੀ ਨ ਆ
ਮਿਲਣਾ ਹੈ
ਕੋਈ ਤੇ ਨਾ ਨਹੀਂ ਗੇਮ ਏਦਾਂ ਖੇਲੋ ਸੋ ਮੈਂ ਨਾਏ ਕਿਸੇ ਨੂੰ ਤੇ ਉਹ ਕੀ ਕਰਨ ਹੁਣ ਪਿੱਛੇ ਪੈ ਜਾਂਦਾ ਫਿਰ
ਤੇ ਲੈ ਕੇ ਦੇਣ ਦੀ ਬੇਵਕੂਫ਼ੀ ਨਹੀਂੀ ਹੈਗੀ
ਰੂਸਸ ਨਾ ਦੇਖੋ ਕਹਿੰਦੇ ਸੱਠ ਸੱਤਰ ਰੁਪਏ ਦੀ ਚੀਜ਼ ਨੀ ਹੈ ਕਹਿੰਦਾ ਰੌਲਾ ਪਾਇਆ ਹੁਣ ਬੱਚੇ ਨੇ ਤੇ ਲੈ ਕੇ ਹੀ ਦੇਣੀ ਪੈਂਦੀ ਹੈ ਜਿੱਦਾਂ ਕਰਦਾ ਫਿਰ ਤੁਹਾਨੂੰ ਪਤਾ ਤੇ ਹੈ ਹੁਣ ਐਲਈ ਡੀ ਦੀ ਜਿੱਦ ਹੋਈ ਹੈ ਉਹ ਨੀ ਹੈ ਮੈਂ ਬੋਰ ਹੁੰਦਾ ਵਾ ਕਦੀ ਫੋਨ ਲੈ
ਕਰਕੇ ਸੀ ਉਹ ਉੱਥੇ ਗਿਆ ਇਸ ਕਰਕੇ ਵੀ ਐਲ ਡੀ ਹੈਗੀ ਏ ਹੁਣ ਆਜ ਗਲਡੀ ਮੈਂ ਜਾਣਾਮ ਲੱਭਿਆ ਹੁਣ ਇਹਨਾਂ ਨੇ ਹੋਰ
ਇਹ ਵੀ ਵੀ ਚੋ ਕਲਰਫੁਲ ਸੀ ਜਿਹੜਾ ਉਹਦੇ ਤੇ ਦੂਸਰੇ ਵਾਲੇ ਦੀ ਟਿਊਬ ਸੜੀ ਸੀ ਉਹਦੀ ਸਕਰੀਨ ਬਲੈਕ ਐਂਡ ਵਾਈਟ ਆਉਂਦੀ ਹੈ ਪਹਿਲੇ ਤੇ ਕਲਰਫੁਲ ਚੱਲਦਾ ਸੀ ਇਕਾਈ ਦਾ ਉਸ ਟਾਈਮ ਦਸ ਹਜ਼ਾਰ ਦਾ ਆਇਆ ਸੀ ਟੀ ਵੀ ਹੁਣ ਵੈਲਿਊ ਨੀ ਹੈਗੀ ਤੇ ਕੇਵਲ ਰਿਡੀਸ਼ਨ ਦੀ ਪਹਿਲਾਂ ਹੀ ਲੱਗੀ ਸੀ ਡੇਢ ਸੋ ਦੋ ਸੋ ਰੁਪਆ ਲੈ ਗਿਆ ਉਹ ਆਇਆ ਬੰਦਾ ਸੈਟਜੀ ਕਰਕੇ ਚ ਗਿਆ ਜਿੰਨੇ ਚੈਨਲ ਚੱਲਦੇ ਨੇ ਚਲਦੇ ਨੇ ਬਸ ਸਟਾਰ ਉਸਵ ਹੋਰ ਛੋਟੇ ਮੋਟੇ ਦੋ ਤਿੰਨ ਕਾਰਟੂਨ ਚੈਨਲ ਆਉਂਦੇ ਨੇ ਉਹ ਕਹਿੰਦਾ ਇਹਦੇ ਚ ਮਜਾ ਨਹੀਂੀ ਆਉਂਦਾ ਦੇਖਣ ਦਾ
ਹਾਂ ਬਸ ਗੱਲ ਤੇ ਸਾਰੀ ਮਜਾ ਲੈਣਾ ਉਹਨੇ ਮਜਾ ਲੈਣਾ ਨਾ ਉਹਨੇ ਸਾਰੇ ਚੇਨਲ ਦਾ ਮਜਾ ਲੈਣਾ ੇ ਐਡੇ ਚ ਚੱਲਦੇ ਨੇ ਉਹ ਵੇਖਣੇ ਕੋਈ ਨੀ ਹੋਰ ਚੱਲ ਦਾ ਮਜ਼ਾ ਲੈਣਾ ਉਹਨੇ ਕੀ ਬੰਦਾ ਕਹਿ ਸਕਦੇ ਬੱਚੇ ਨੂੰ ਬੱਚੇ ਵੀ ਤੇ ਅੱਜ ਕੱਲ੍ਹ ਦੇ ਕਮਾਲ ਨੇ
ਬਸ ਹੀ
ਬੰਦਾ ਕਹਿੰਦਾ ਚਲ ਜੋ ਚੱਲਦਾ ਵੀ ਉਹਨੂੰ ਵੇਖ ਲਈਏ ਹੈਂ ਮੈਂ ਕਿਹਾ ਬੰਦਾ ਕਹਿੰਦਾ ਚਲ ਜੋ ਚੱਲਦਾ ਓਹਨੂੰ ਚੁੱਪ ਕਰਕੇ ਵੇਖ ਲਈਏ ਬਸ ਇੰਨਾ ਹੀ ਬੜਾ ਹੁੰਦਾ
ਹਮ
ਆਹ ਕਹਿੰਦੇ ਮਜ਼ਾ ਆਉਣਾ ਚਾਹੀਦਾ ਜੀ ਮਜ਼ਾ ਨੀ ਆ ਰਿਹਾ ਦੱਸੋ ਮਜਾ ਲੈਣਾ ਤੇ ਜਿਹੜੇ ਨਹੀਂ ਜਿਹੜੇ ਚੈਨਲ ਦੇ ਕਾਰਟੂਨ ਆ ਰਹੇ ਨੇ ਉਹ ਪਸੰਦ ਨਹੀਂ ਆ ਰਹੇ ਇਹਨੂੰ
ਨਾ ਉਹ ਮੋਟੂ ਪਤਲੂ ਜੇ ਉਹ ਪੁਰਾਣੇ ਵਾਲੇ ਆ ਰਹੇ ਨੇ ਇੱਕ ਹੋਰ ਆ ਰਿਹਾ ਸੀ ਜਿਹੜਾ ਬਚਿਆਂ ਵਾਲਾ ਦੇਖਦਾ ਉਹ ਇੱਕ ਦੋ
ਕੁਛ ਨਹੀਂ
ਦੋ ਤਿੰਨ ਚੈਨਲ ਲੱਗਦੇ ਨੇ ਇੱਕੋ ਬੱਚੇ ਨੀ ਆਉਂਦੇ ਸੀ ਅੰਗਰੇਜ਼ਾਂ ਦੇ ਉਹ ਬ ਦਿਖਾਉਂਦੇ ਨੇ ਗੋਰੀ ਜਿਹੀ ਕੁੜੀ ਹੁੰਦੀ ਦੋ ਤਿੰਨ ਮੁੰਡੇ ਉਹ ਉਹਨਾਂ ਦੀ ਆਪ ਉਹਨਾਂ ਦੀ ਮਦਰ ਲਉਂਦੀ ਉਹਨਾਂ ਨੂੰ ਗੇਮਸ ਅਲੱਗ ਅਲਗ ਖ ਹੁਣ ਉਹ ਅੱਛਾ ਨੀ ਲੱਗਦਾ ਜੀ ਹੁਣ ਆਪਣੇ ਜੋ ਦੇਖਦਾ ਉੱਥੇ ਲਗਵਾਏ ਨ ਜੜ ਤੁਸੀਂ
ਬਸ ਗੱਲ ਤਾਂ ਸਾਰੀ ਆਹੀ ਹੈ ਇੱਕ ਇੱਕ ਐਲ ਈ ਡੀ ਹੈਗੀ ਨਾ ਜਾਂ ਇੱਕ ਟੀ ਵੀ ਹੈਗਾ ਉਹਦੀ ਸਕਰੀਨ ਇੱਕੋ ਹੁੰਦੀ ਹੈ ਉਹਦੀ ਸਕਰੀਨਾਂ ਦੱਸ ਨਹੀ ਹੁੰਦੀਆਂ
ਕੋਈ ਕਲਰ ਵਾਲ ਦੀ ਨੀ ਹੈਗੀ ਨਾ
ਉਹ ਭਾਵੇਂ ਕੁੱਛ ਕਲਰ ਵਾਲੀ ਨੀ ਹੈਗੀ ਤੇ ਆਵਾਜ਼ ਤੇ ਆ ਰਹੀ ਹੈ ਬੋਲਦੇ ਤੇ ਪਏ ਨੇ
ਹਮ
ਸਾਰੀ ਗੱਲ ਲੈਵਲ ਲਦਾ ਨਾ
ਉਹਨੂੰ ਕਹਿੰਦੇ ਕਹਿੰਦੇ ਅਸੀਂ ਪੀ ਟੀ ਸੀ ਸਿਮਰਨ ਨੀ ਆਉਂਦਾ ਗੁਰਬਾਣੀ ਵੀ ਸੁਣਨੀ ਫਾਇਦਾ ਕੀ ਇਹ ਕਹਿੰਦੇ ਚੱਲ ਜਿਵੇਂ ਦਾ ਮਰਜੀ ਸੀ ਕਲਰ ਗੁਰਬਾਣੀ ਦੀ ਆਵਾਜ਼ ਤੇ ਕੰਨਾ ਚ ਪੈਂਦੀ
ਉਹ ਮੈਡਮ ਜੀ ਜਦੋਂ ਤੁਹਾਡੇ ਪਰਿਵਾਰ ਨੂੰ ਕਹਿੰਦੇ ਆ ਵੀ ਦੀਵਾਲੀ ਦੇ ਉੱਤੇ ਦੀਵਾਲੀ ਤੇ ਸਕੀਮਾਂ ਆਉਂਦੀਆਂ ਨੇ ਉਦੋਂ ਉਦੋਂ ਆਪਣੀਆਂ ਮਾਰਦਾ ਨਹੀਂ ਨਹੀਂ ਮੈਂ ਕਹਿੰਦਾ ਨੇ ਪਟਿਆਲੇ ਦਾ ਨੰਬਰ ਹੈਗਾ ਪਤਾ ਕਿੱਥੋਂ ਦਾ ਮੈਂ ਨੰਬਰ ਦੇ ਰਿਹਾ ਸੀ ਉਹ ਹੁੰਦਾ ਹੀ ਨਹੀਂ ਐਵੇਂ ਫ਼ੋਨ ਵੀ ਨਹੀਂ ਕਰ ਸਕਦੇ ਹੋਰ ਕੀ ਕਰਨਾ
ਦ ਤੇ ਹੁਣ ਹੀ ਨ ਹੁਣ ਉਹਨੂੰ ਕਿਹਾ ਉਹਨੂੰ ਇਹਨਾਂ ਨੇ ਤ ਨਾਜਦਾ ਉਹ ਕੀਰ ਕਰੋ ਉਹਨੂੰ ਕਿਹਾ ਪੰਜ ਜਾ ਫ ਲੈ ਲੈ ਹੋਰ ਪਾ ਕੇ ਤੇ ਕਹਿੰਦਾ ਚੱਕ ਲਿਆਵਾਂਗਾ
ਚੱਲ ਜੋ ਵੀ ਮੈਨੂੰ ਇਸ ਗੱਲ ਦਾ ਨੀ ਪਤਾ ਮੈਂ ਜਿਹੜੀ ਗੱਲ ਕਹਿ ਰਿਹਾ ਨਾ ਮੇਰੇ ਕਹਿਣ ਦਾ ਮਤਲਬ ਇਹ ਹੈਗਾ ਕਿ ਜਦੋਂ ਮੈਂ ਨੰਬਰ ਸਪੈਸ਼ਲ ਦੇ ਰਿਹਾਿੰ ਨੰਬਰ ਹੈਗਾ ਮੇਰੇ ਕੋਲ ਉਹ ਨਾ ਪੁਰਾਣੇ ਟੀ ਵੀ ਵੀ ਨਾ ਬੜੇ ਵਧੀਆ ਰੇਟ ਤੇ ਕੱਟ ਲੈਂਦਾ ਹੈ ਤੇ ਉਹਨੂੰ ਇੱਕ ਸਪੈਸ਼ਲ ਵੀਡੀਓ ਪਾਈਈ ਸਾਹਮਣੇ ਵਿਖਾਉਂਦਾ ਪ ਟੱਟਿਆ ਵੀਡੀਓ ਅਹ ਲਿਆ ਟੀ ਵੀ ਉਹਦੇ ਵੀ ਵੈਲਿਊ ਉਹਨੇ ਸੱਤ ਅੱਠ ਹਜ਼ਾਰ ਰੁਪਏ ਲਾ ਦਿੱਤੀ ਪਤਾ ਨੀ ਕਿਸ ਬੇਸ ਤੇ ਲਾਈ ਉਹ ਮੈਨੂੰ ਨੀ ਪਤਾ, ਲਾਈ ਉਹਨੇ ਤੇ ਕਹਿੰਦਾ ਵੀ ਮੈਂ ਮੇ ਇਹ ਨੰਬਰ ਪਰ ਏ ਮੇਰਾ ਐੈਡ ਦੁਕਾਨ ਦਾ ਐਡਰੈਸ ਏ ਕਹਿੰਦਾ ਲੈ ਕੇ ਕੌਣ ਜਾਏਗਾ ਹੁਣ ਦੱਸੋ ਤੁਸੀ ਪੈਸੇ ਬਚਾਉਣੇ ਨੇ ਫੋਨ ਕਰ ਲੈ ਪਹਿਲੇ ਉਹਨੂੰ ਫੋਨ ਕਰ ਪੁਛ ਵੀ ਏ ਟੀ ਵੀ ਫੋਟੋ ਭੇਜਦਿਆ ਟੀ ਵੀ ਹੈਗਾ ਵੀ ਸਾਡੇ ਕਿਨੇ ਪੈੇਹੇ ਕੱਟੇਗਾ ਤੇ ਕਿੜੀ ਚੀਜ਼ ਸਾਨੂੰ ਦੇ ਸਕਨਾ ਐਦੀ ਜਗ੍ਹਾ ਤੇ ਐਲ ਡੀ ਕਿਹੜੀ ਤੇਰੇ ਕੋਲ ਹੈਗੀ ਦੱਸ, ਉਹਨੂੰ ਨੋਰਮਲ ਗਲ
ਹੈਂ
ਮੱਛਰ ਬਹੁਤ ਹੋਏ ਆ ਬਾਹਰ ਤੇ ਗ੍ਰੀਨ ਗ੍ਰੀਨ ਸਾਰੇ
ਨਹੀ ਮੈਂ ਜਿਹੜੀ ਗੱਲ ਕਹਿ ਰਿਹਾ ਨਾ ਵੀ ਉਦੋ ਸੁਣਦੇ ਨੀ। ਉਦੋਂ ਫਿਰ ਗੱਲ ਹੋਰ ਹੋ ਜਾਂਦੀ ਨਹੀਂ-ਨਹੀਂ ਪਤਾ ਨਇ ਹੋਏਗਾ ਕਿ ਨਹੀ ਹੋਏਗਾ ਤੂੰ ਫੋਨ ਨੰਬਰ ਦੇ ਰਿਹਾ ਗੱਲ ਤਾਂ ਕਰ ਵਿਖਾਈ ਵੀਡੀਓ ਤੋਂ ਵਿਖਾਈਏ ਇਹ ਨੰਬਰ ਭਰ ਹੈਗਾ ਗੱਲ ਕਰ ੳਦੇ ਨਾਲ ਵੀ ਮੈਂ ਫਿਰ ਲੈ ਕਹਿੰਦਾ ਲੈ ਕੇ ਜਾਣਾ ਪਏਗਾ ਹੁਣ ਉਹ ਲੈਣ ਥੋੜ੍ਹੀ ਆਏਗਾ ਤੁਹਾਨੂੰ ਪੈਸੇ ਵੀ ਦੇਗਾ ਉਹ, ਤੇ ਲੈਣ ਵੀ ਆਏ ਕਰੋ ਦਿਓ ਜੇ ਮੈਨੂੰ ਕਰੋ ਮੈਂ ਘਰ ਲੈਣ ਆਇਆ ਵ ਹੈਂ ਤੁਹਾਨੂੰ-ਤੁਹਾਨੂੰ ਵੀ ਕਿਹਾ ਸੀ ਵੀ ਉਹ ਬੰਨ ਲਏਗਾ ਕੱਪੜੇ ਚ ਕੱਪੜੇ ਚ ਬੰਨ ਕੇ ਟੀ-ਵੀ ਲਾ ਜੇਗਾ ਇੱਕ ਪੁਰਾਣਾ। ਤੇ ਫੋਨ ਤੇ ਪਹਿਲੇ ਗੱਲ ਕਰ ਲਏ ਸਾਰੀ ਵੀ ਇਸ ਤਰ੍ਹਾਂ ਇਸ ਤਰ੍ਹਾਂ ਚੀਜ਼ ਹੈਗੀ ਹੈ, ਤੇ ਦੱਸੋ ਮੈਂ ਤਾਂ ਆਵਾਂ ਵੀ ਤੁਸੀ ਹਾਂ ਕਰਦੇ ਹੋ ਤੇ, ਇਹ ਟੀ ਵੀ ਹੈਗਾ ਫੋਟੋ ਭੇਜਦੇ ਤੁਸੀ ਕੀ ਦਿਓਗੇ ਸਾਨੂੰੰ ਕਿਨੇ ਦੀ ਐਲਿਡੀ ਤੁਹਾਡੇ ਕੋਲ ਹੈਗੀ ਹੈ ਹੋ ਤਾਂ ਤੁਹਾਡਾ ਯਜ਼ਾਰ ਦੋ ਯਜਾ਼ਰ ਲੱਗਦਾ ਐਲਿਡੀ ਆ ਜਾਂਦੀ। ਨਾ ਇਹਨਾ ਨੇ ਮੰਨਣੀ ਗੱਲ ਸਭ ਝੂਠ ਸਮਝਦੇ ਨੇ ਹਰ ਗੱਲ ਨੂੰ ਝੂਠ ਸਮਝਦੇ ਨੇ, ਝੂਠ ਹੈ ਜੀ ਹੋਣਾ ਹੀ ਨਹੀ ਹੋਣਾ ਹੀ ਨਹੀ, ਆਹ ਹੁਣ ਅਸੀਂ ਕਹਿਣਾ ਬੰਦ ਕਰਤਾ। ਹਰ ਦੀਵਾਲੀ ਤੇ ਕਹਿਣਾ ਵੀ ਆਉਣਾ ਪਏ ਗਿਆ ਇੱਥੇ ਹੁਣ ਇਹ ਥੋੜੀ ਮੈਂ ਉੱਥੇ ਜਾਵਾਂਗਾ ਬਰਾਲੇ ਵੇਲੇ ਫਿਰ ਟੀ-ਵੀ ਚੱਕ ਕੇ ਇੱਥੇ ਲਿਆਵਾਂਗਾ ਫੇਰ ਅਲੀ ਦੇਣ ਜਾਵਾਂਗਾ, ਐਸਾ ਨ ਹੁੰਦਾ ਨਾ ਲੈਣੀ ਤੇ ਆਣਾ ਤੇ ਪਏਗਾ ਨਾ। ਤੁਹਾਡੇ ਉੱਥੇ ਬਰਾੜੇ ਤੇ ਕੋਈ ਹੈ ਨਹੀਂ ਸੀ। ਸਕੀਮਾਂ ਐਸੀਆਂ ਇੱਥੇ ਤੇ ਫਿਰ ਹੈਗੀਆਂ ਨੇ ਚਾਰ-ਚਾਰ ਹਜ਼ਾਰ ਦੇ ਟੀ-ਵੀ ਪੁਰਾਣੇ ਕੱਡੇ ਪਿਛਲੇ ਦੋ ਸਾਲ ਪਹਿਲੇ ਚਾਰ ਹਜ਼ਾਰ ਦਾ ਟੀ-ਵੀ ਪੁਰਾਣਾ ਕੱਡਿਆ। ਵਧੀਆ ਕੰਪਨੀ ਵਾਲੀ ਮਤਲਬ ਵੀਹ ਬਾਈ ਹਜ਼ਾਰ ਦੀ ਐਲ ਡੀ ਹੈਗੀ ਹੈ ਤੇ ਉਹਦੇ ਉੱਪਰ ਚਾਰ ਹਜ਼ਾਰ ਕੱਟ ਕੇ ਬਾਕੀ ਪੈਦਾ ਲੋਨ ਵੀ ਕਰ ਦਿੰਦੇ ਨੇ। ਬੰਦਾ ਕੁਛ ਹੋਰ ਲੈਣਾ ਕੁਛ ਹੋਰ ਲੈ ਲੈਂਦਾ। ਟੋਪਰ ਵੈਲਊ ਚਾਰ ਹਜ਼ਾਰ ਰੁਪਏ ਕੱਟ ਰਹੇ ਸੀ, ਨਹੀਂ ਮੰਨੇ ਠੀਕ ਹੈ ਮੈਂ ਕਰ
ਹੋਰ।
ਹਾਰ ਕੇ ਕਹਿੰਦਾ ਵੇਚ ਨੇ ਟੀ ਵੀ ਮੈਂ ਕਿਹਾ ਚਲੋ ਵਧੀਆ ਕਿੰਨੇ ਪੈਸੇ ਮਿਲੇ ਦੋ ਸੌ ਤਿੰਨ ਸੌ ਰੁਪਏ ਚਲੋ ਮੈਂ ਕਿਹਾ ਰੱਖੋ ਕੰਮ ਆਣਗੇ। ਹੋਰ ਕੀ ਕਹਿ ਸਕਦੇ, ਮੈਂ ਦੇੇਖੀ ਮੈਂ ਜਿੰਨੀ ਵਾਰ ਕੋਈ ਗੱਲ ਕੁਛ ਵੀ ਕਹਿ ਦਿੰਦਾ ਉਹ ਨਹੀਂ ਮੰਨਦੀ ਫੇਰ ਮੈਂ ਚੁੱਪ ਕਰ ਜਾਂਦਾ ਨਾ ਕੋ ਛੱਡੋ। ਬਹੁ ਤਿਆਰੀ ਸੋਣ ਦੀ ਫਿਰ ਹੁਣ
ਹਜੇ ਦੇ ਨ ਅੱਜ ਦੁਪਹਿਰੀ ਸੁੱਤੇ ਜਾਗੇ ਹਜੇ ਨ ਆ ਰਹੀ ਸੋਵਾਂਗੇ ਥੋੜ੍ਹੀ ਦੇਰ ਤਾਂ
ਕਰੇ ਖੇਲਦਾ ਪਿਆ ਉਹ
ਬੈਠਾ
ਜ਼ਿਆਦਾ ਹੀ ਸਿਰੇ ਚੜ੍ਹਾਏ ਆ
ਗਾਲ ਤੇ ਮੱਛਰ ਬਹੁਤ ਜਿਆਦਾ ਹੋ ਗਿਆ ਹ ਨਾ
ਬਾਰਿਸ਼ਾਂ ਦੀ ਪੈ ਗਆਂ ਨੇ ਕੋਈ ਗੱਲ ਬੱਚੇ ਦੇ ਕਰਨਾ ਮੰਨਗੇ ਨਾ ਫੇਿਰ ਬੱਚਾ ਸਿੱਧਾ ਆ ਜਾਂਦਾ ਆਪਣੇ ਆਪ ਛੱਡਿਆਂ ਕਿ ਨ ਜ਼ੋਰ ਕਰਦਾ ਪਤਾ ਵੀ ਇਸ ਸਿਸਟਮ ਨਾਲ ਚੱਲਦੇ ਹਾਂ ਅਸੀਂ ਵਿਚਾਰਾ ਭੱਜਿਆ ਗਿਆ ਵੀ ਨਵਂ ਹਲੀ ਲੈਂਦਾ ਮਾਮੂ ਤੇ ਮੈਂ ਆਰਾਮ ਨਾਲ ਦੇਖਾਂਗਾ ਬਹਿ ਜ ਮੈਂ ਅਕਾਊਂਟ ਵੀ ਬਣਾ ਕੇ ਦੇ ਆਵਾਂਗਾ ਆਰਾਮ ਨਾਲ ਲਡੀ ਦੇੇਖ ਕੇ ਆਵਾਂਗਾ ਦਸ ਦਿਨ ਲਾਵਾਂਗਾ ਪਤਾ ਮੈਂ ਫਿਰ ਕੋ ਚੈੱਕ ਹੀ ਕਰਦਾ ਉਹ ਪੁਰਾਣਾ ਟੀ ਵੀ ਹੈਗਾ ਹੈ ਉਹ ਲਿਖਦਾ ਪਿਆ ਮੈਂ ਕਿਹਾ ਚਲੋ ਵੇਖੋ ਫਿਰ ਮਾਰੋ ਮੌਜਾਂ ਮਣੋ ਵਧੀਆ ਕਰਦਾ ਚਲੋ ਠੀਕ ਆ ਮਨੀ ਕਰ ਦਾਸ ਠੀਕ